ਹੈਲੋ। ਹੈਲੋ।
ਹੈਲੋ, ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ ਜੀ, ਹਾਂਜੀ ਸਤਿ ਸ਼੍ਰੀ ਅਕਾਲ‌ ਜੀ।
ਕਿਵੇਂ ਓ?
ਤੇ ਤੁਸੀਂ
ਤੁਸੀਂ ਕਿਵੇਂ ਓ?
ਹੈਲੋ ਤੁਸੀਂ ਠੀਕ ਓ?
ਹਾਂਜੀ-ਹਾਂਜੀ, ਵਧੀਆ-ਵਧੀਆ, ਹੋਰ ਦੱਸੋ ਅੱਜ ਕਿਵੇਂ ਯਾਦ ਆਈ?
ਬਸ ਮੈਂ ਨਾ ਐਕਚੁਲੀ ਅਹ ਸੁਣਿਆ ਸੀ ਤੁਸੀਂ ਨਾ ਸੂਟ ਸੀ ਲੈਂਦੇ ਓ। ਤੇ ਯਰ ਮੈਂ ਨਾ ਸੂਟ ਬਾਰੇ ਕੁਛ ਪੁੱਛਣਾ ਵੀ ਸੀ ਤਾਡੇ ਕੋਲੋਂ।
ਹਾਂਜੀ-ਹਾਂਜੀ।
ਹਾਂਜੀ ਓ ਨਾ ਮੈਂ ਕੋਟਨ ਦੇ ਸੂਟ ਲੈ ਕੇ ਆਈ ਸੀ ਤੇ ਤੁਸੀਂ ਸਲਵਾਰ ਵਗੈਰਾ ਸੀ ਲੈਂਦੇ ਓ।
ਹਾਂਜੀ-ਹਾਂਜੀ, ਮੇਰੇ ਕੋਲ ਮੈਂ ਸਭ ਕੁਛ ਬਣਾ ਲੈਨੀ ਆ ਮੇਰੀ ਫਰਸ਼ੀ ਸਲਵਾਰ ਵੀ ਬਹੁਤ ਵਧੀਆ ਵੇ ਸਟੇਟ ਸਲਵਾਰ ਹੈਗੀ, ਅਫਗਾਨੀ ਸਲਵਾਰ ਹਾਂਜੀ ਤੇ ਗੁੱਡੀ ਸਲਵਾਰ ਨ‌ਏ ਟਰੈਂਡ ਵਿਚ ਚੱਲਦੀ ਹੈਗੀ। ਜਿੱਦਾਂ ਕੀ ਏ ਨਾ ਆਓ ਕ ਸਲਵਾਰ ਹੁੰਦੀ ਨਾ ਓਦਾਂ ਹੀ ਏਹ ਗੁੱਡੀ ਸਲਵਾਰ ਚੱਲ ਰਹੀ ਹੈਗੀ ਓ ਵੀ ਬਹੁਤ ਅੱਛੀ ਬਹੁਤ ਟਰੈਂਡ ਚੱਲ ਰਿਹਾ।
ਅੱਛਾ-ਅੱਛਾ ਮਤਲਬ ਹਰ ਇੱਕ ਅਲੱਗ-ਅਲੱਗ ਟੈਪ ਦੀ ਹੁੰਦੀ ਆ ਸਲਵਾਰ ਅਹ ਜਿਵੇਂ ਮੈਂ ਇੱਕ ਵਾਰ ਮੈਂ ਤੇ ਸਰ ਤੇ ਤੁਸੀਂ ਕਿਹੜੀ-ਕਿਹੜੀ ਕਹਿ ਰਹੇ ਓ ਫਰਸ਼ੀ ਸਰਲਵਾਰ ਓ ਕਿੱਦਾਂ ਹੁੰਦੀ ਐ ਮਤਲਬ। ਥੋੜੀ ਜੀ ਮੈਨੂੰ ਦੱਸੋ ਐਕਸਪਲੇਨ ਕਰੋ।
ਦਾ ਲੁੱਕ ਥੋੜਾ ਜਾ ਅਲੱਗ ਅਲ ਓ ਐ ਨਾ ਮਤਲਬ ਥੋੜੀ ਸ਼ੋਰਟ ਲੈਂਥ ਵਿੱਚ ਹੁੰਦੀ ਗੀ ਓ ਪਹੋਚਾ ਥੋੜਾ ਜਾ ਚੋੜਾ ਹੁੰਦਾ ਵੇ ਗਾ ਓ ਕਾਫੀ ਲੂਜ ਟੈਪ ਦੀ ਹੁੰਦੀ ਥੱਲੋ ਦੀ ਓਹਦੀ ਜਿਹੜੀ ਮੂਹਰੀ ਹੁੰਦੀ ਨਾ ਓ ਲੂਜ ਹੁੰਦੀ ਏ, ਹਾਂਜੀ। ਓਦੇ ਚ ਸਿਰਫ਼ ਚਾਰ ਹੀ ਪਲੇਟਸ ਪੈਂਦੇ ਨੇ ਓਪਰ ਓਫਰਸ਼ੀ ਸਲਵਾਰ ਹੁੰਦੀ ਏ, ਏਹ ਗੁੱਡੀ ਸਲਵਾਰ ਹੁੰਦੀ ਹੈਗੀ। ਓ ਸਾਰੀਆਂ ਪਲੇਟਾਂ ਸਿਰਫ ਇੱਕੋ ਜਗਾ ਕੱਠੀ ਪੈਂਦੀ ਹੈਗੀ। ਐਵੇਂ ਲੱਗੇਗਾ ਤੁਸੀਂ ਟਰਾਊਜ਼ਰ ਪਾਇਆ ਵੇ ਗਾ। ਓ ਜਦੋਂ ਤੁਸੀਂ ਚੱਲੋਗੇ ਤਾਂ ਐਵੇਂ ਲੱਗੇਗਾ ਸਲਵਾਰ ਪਾਈ ਦੀ। ਔਰ ਏ ਸਟੇਟ ਸਲਵਾਰ ਏ ਨਾ ਸਟੇਟ ਆਪਣੀ ਪਲਾਜ਼ੋ ਟਾਈਪ ਦੀ ਹੁੰਦੀ ਓ ਬਿਲਕੁਲ ਹੀ ਸਟੇਟ ਰਹਿੰਦੀ ਏ। ਹੈਲੋ। ਹੈਲੋ? ਹੈਲੋ? ਹੈਲੋ? ਹੈਲੋ?